ਹੈਲੋ।
ਹੈਲੋ।
ਜੀ।
ਸਤਿ ਸ਼੍ਰੀ ਅਕਾਲ ਜੀ। ਆਵਾਜ਼ ਆਵਾਜ਼ ਨਹੀਂ ਆ ਰਹੀ ਤੁਹਾਡੀ।
ਚਾਲ ਜੀ, ਹੋਰ ਸੁਣਾ।
ਹੋਰ ਕੀ ਹਾਲ ਏ? ਹਾਂਜੀ ਵਧੀਆ ਵਧੀਆ ਹੋਰ ਕੀ ਕਰਦੇ ਪਏ ਅੱਜ ਕੱਲ੍ਹ? ਮੈਂ ਕਿਹਾ ਅੱਜ ਕੱਲ੍ਹ ਕੀ ਕਰਦੇ ਪਏ?
ਸਾਡੀ ਤਿਆਰੀ
ਵਿਹਲੇ ਰੋਟੀ ਪਾ, ਰੋਟੀ ਪਾਣੀ ਖਾ ਲਿਆ।
ਹਾਂਜੀ ਹਾਂਜੀ ਹੁਣੇ ਹੀ ਖਾਧੀ ਰੋਟੀ ਵੀ।
ਕੀ ਬਣਾਇਆ ਜੇ?
ਅਜੇ ਬੱਚੇ ਕਹਿ ਰਹੇ ਸੀ ਸਾਂਬਰ ਬਣਾਓ ਤੇ ਸਾਂਬਰ ਬਣਾਇਆ ਇਡਲੀ ਸਾਂਬਰ। ਹਾਂਜੀ, ਹੋਰ ਤੁਸੀਂ ਖਾ ਲਈ ਰੋਟੀ।
ਬਸ ਅਸੀਂਂ ਵੀ ਹੋਰ। ਖਾਣ ਲੱਗੇ ਹਾਂ ਅੱਜ ਅਸੀਂ ਕੀ ਕਹਿੰਦੇ ਨੇ ਚਾਵਲ ਵਗੈਰਾ ਬਣਾਏ ਸੀ।
ਅੱਛਾ-ਅੱਛਾ। ਇਹ ਛੁੱਟੀਆਂ ਬੱਚੀਆਂ ਬੱਚਿਆਂ ਦੀ ਛੁੱਟੀਆਂ ਹੈਗੀਆ ਨੇ ਤੇ ਬੱਚੇ ਕਦੇ ਕੀ ਕਹਿੰਦੇ ਕਦੇ ਇਹ ਬਣਾਓ ਤੇ ਕਦੀ ਉਹ ਬਣਾਓ।
ਹਾਂ ਆਈਓ ਆਈਓ। ਹੋਰ ਕਿੱਥੇ ਗਏ ਨੀ ਘੁੰਮਣ ਫਿਰਨ?
ਨਹੀਂ ਹਜੇ ਤੇ ਗਏ ਨੀ, ਜਾਵਾਂਗੇ ਸਲਾਹ ਬਣਾਉਂਦੇ ਪਏ ਆ। ਹਾਂ, ਛੁੱਟੀਆਂ ਖਤਮ ਹੋਣ ਵਾਲੀਆਂ ਨਾ ਹਾਂ ਬੱਚਿਆਂ ਦੀਆਂ ਛੁੱਟੀਆਂ ਖਤਮ ਹੋਣ ਹਾਂ ਕਿੱਥੇ ਗਏ ਸੀ?
ਅਸੀਂ ਤੇ ਗਏ ਸੀਗੇ ਪੰਜਾਬ ਗਏ ਹਾਂ ਦਰਬਾਰ ਸਾਹਿਬ ਗਏ ਸੀ। ਸੀਗੇ, ਤੇ ਹਾਂ ਮਨਸੂਰੀ ਘੁੰਮ ਕੇ ਆਏ ਸੀਗੇ।
ਅੱਛਾ ਇਹ ਬੱਚੇ ਵੀ ਜਿੱਦ ਕਰਦੇ ਪਏ ਨੇ ਕਿ ਲੈ ਕੇ ਜਾਓ ਹ ਥੋੜੀ ਛੁੱਟੀਆਂ ਰਹਿ ਗਈਆਂ ਨਾ ਬਸ।
ਹਾਂਜੀ ਅਸੀਂ ਵੀ ਘੁੰਮ ਕੇ ਆਏ ਬੜਾ ਬਹੁਤ ਵਧੀਆ ਸੀਗਾ ਮਤਲਬ ਕਿ, ਬਸ ਉੱਥੇ ਕੀ ਕਹਿੰਦੇ ਨੇ। ਵਗੈਰਾ ਕੀ ਕਹਿੰਦੇ ਨੇ ਕਿਸ਼ਤੀ ਚ ਜਾ ਕੇ ਉੱਥੇ ਸਾਰੀਆਂ ਉਹਨਾਂ ਨੇ ਸ਼ੋਪ ਵਗੈਰਾ ਦਿਖਾਈਆਂ।
ਅੱਛਾ।
ਸਾਰਾ ਕੁਛ ਮਤਲਬ ਕੀ ਦਿਖਾਇਆ ਉਹਦੇ ਤੇ ਹੀ ਬਹਿ ਕੇ ਸਾਰਾ ਕੁਛ ਦੇਖਿਆ ਉਹ ਕਹਿੰਦੇ ਵੀ ਇੱਥੇ ਇਹਦੀ ਹੀ ਯਾਤਰਾ ਹੁੰਦੀ ਏ।
ਅੱਛਾ-ਅੱਛ
ਉਹਨੂੰ ਉੱਥੇ ਘੋੜਾ ਬੋਲਦੇ ਨੇ, ਹਾਂ।
ਹੁਣ ਤਾਂ ਸਾਰੇ ਬੱਚੇ ਕਹਿੰਦੇ ਪਏ ਦੇਖੋ ਕਿੱਥੇ ਜਾਣੇੇ ਹ ਅਸੀਂ ਵੀ। ਅੱਛਾ ਅੱਛਾ
ਅੱਛਾ ਅੱਛਾ ਨਹੀਂ ਜਾਓ ਘੁੰਮੋ ਫਿਰੋ ਬਹੁਤ ਵਧੀਆ ਲੱਗ ਦਾ ਵੀ ਦਿਮਾਗ ਵੀ ਥੋੜਾ ਜਿਹਾ ਹੋ ਜਾਂਦਾ ਨਾ
ਹਾਂ ਬਸ ਘਰ ਚ ਬੈਠੇ ਬੈਠੇ ਬੰਦਾ ਬੋਰ ਹੋ ਜਾਂਦਾ ਹਾਂ ਹੋਰ ਸੁਣਾਓ ਹਾਂ ਹੋਰ
ਵਧੀਆ ਵਧੀਆ ਵਧੀਆ ਹੋਰ ਬੱਚੇ ਤੁਹਾਡੇ ਠੀਕ ਨੇ ਸਾਰੇ
ਅੱਛ ਅੱਛਾ ਅੱਛਾ ਜੀ ਹੋਰ ਕੀ ਕਰਦੇ ਪਏ ਨੇ
ਹਾਂ ਉਹੀ ਛੁੱਟੀਆਂ ਦਾ ਕੰਮ ਹੁਣ ਪਹਿਲੇ ਇੱਕ ਤਰੀਕ ਨੂੰ ਕਹਿ ਰਹੇ ਸੀ ਸਕੂਲ ਖੁਲਨਾ ਹੁਣ ਛੇ ਨੂੰ
ਅੱਛਾ ਜੇ ਇਹਨਾਂ ਦਾ ਤੇ ਮੈਂ ਸਜ ਨਹੀਂ ਆਇਆ ਗਰਮੀ
ਨਹੀਂ ਏਦਾਂ ਇਹਨਾਂ ਦੇ ਬੱਚਿਆਂ ਦੇ ਆ ਗ ਸੀਗੇ ਹਾਂ ਹਾਂ ਗਰਮੀ ਕਰਕੇ ਥੋੜਾ ਜਿਹਾ ਉਹਨਾਂ ਨੇ ਛੇ ਛੁੱਟੀਆਂ ਹੋਰ ਵਧਾ ਦਿੱਤੀਆਂ
ਇਸ ਤਰ੍ਹਾਂ ਹੀ ਕਰਦੇ ਨੇ ਸਕੂਲ ਵਾਲੇ
ਹੁੰ ਹਾਂਜੀ ਹੋਰ ਮੌਸਮ ਕਿੱਦਾਂ ਇਏਧਰ ਤੁਹਾਡੇ
ਹੋਰ
ਮੈਂ ਕਿਹਾ ਮੌਸਮ ਕਿੱਦਾਂ ਤੁਹਾਡਾ ਇੱਧਰ
ਹੈਲੋ
ਮੈਂ ਕਿਹਾ ਮੌਸਮ ਮੌਸਮ ਕਿੱਦਾਂ ਦਾ ਇਏਧਰ ਤੁਹਾਡਾ
ਹੈਲੋ
ਹੈਲੋ ਹਾਂਜੀ ਅਵਾਜ਼ ਆ ਨੀ ਨੀ ਰੀ ਤੁਹਾਡੀ ਆਵਾਜ਼ ਮੈਨੂੰ ਆ ਰਹੀ ਹੈ
ਹੈਲੋ
ਹੈਲੋ ਤੁਹਾਡੀ ਆਵਾਜ਼ ਮੈਨੂੰ ਆ ਰੀ ਏ
ਹੈਲੋ ਹੈਲੋ ਹੈਲੋ
ਹੈਲ ਹੈਲੋ
ਹੈਲੋ ਹਾਂਜੀ ਅਵਾਜ਼ ਨਹੀਂ ਆ ਰਹੀ ਆਵਾਜ਼ ਨ ਆਰੀ
ਹੈਲੋ ਹੈਲੋ
ਆਵਾਜ਼ ਆ ਰਹੀ ਆ ਰਹੀ ਆਵਾਜ਼ ਤੁਹਾਡੀ ਹੈਲੋ ਆਵਾਜ਼ ਤ ਆ ਰਹੀ ਹੈ ਤੁਹਾਡੀ ਆਵਾਜ਼ ਨੀ ਆਰੀ ਹੈਲੋ ਹੈਲੋ ਪਹਿਲੇ ਆਵਾਜ਼ ਆ ਰਹੀ ਸੀਗੀ ਹੁਣ ਮੈਨੂੰ ਤੁਹਾਡੀ ਆਵਾਜ਼ ਬੰਦ ਹੋ ਗਈ ਹੈਲੋ ਹੈਲੋ ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਨੈਟ ਸਲੋਅ ਚੱਲਦਾ ਪਿਆ ਕੋਲ ਕੱਟਣੀ, ਨਹੀਂ ਚਾਹੀਦੀ। ਪੰਜ ਮਿੰਟ ਹੋਏ, ਆ ਮੰਮਾ ਨੂੰ ਕਿਹਾ, ਨੈਟ ਤੁਹਾਡਾ ਸਲੋ, ਚੱਲਦਾ ਵਾ ਜਿੱਥੇ ਤੁਹਾਡਾ ਸਹੀ ਚੱਲ ਨਹੀਂ ਗੱਲ ਕਰਦੇ ਆ, ਦਸ ਮਿੰਟ ਹੋਣੇ ਚਾਹੀਦੇ ਆ। ਹਜੇ ਪੰਜ ਮਿੰਟ ਹੋਰ ਰਹਿ ਗਏ ਆ ਹੈਲੋ? ਹੈਲੋ? ਹੈਲੋ, ਹੈਲੋ
ਹਾਂਜੀ, ਆਵਾਜ਼ ਆ ਗਈ ਹੈ?
ਹਾਂਜੀ--ਹਾਂਜੀ ਆਵਾਜ਼ ਆ ਗਈ
ਪਤਾ ਨਹੀ ਐ ਨੈਟ ਸਲੋ, ਚੱਲਦਾ ਪਿਆ ਤਾਂ ਕਰਕੇ ਆਵਾਜ਼ ਨਹੀਂ ਆ ਰਹੀ।
ਹਾਂਜੀ ਹਾਂਜੀ ਹੋਰ ਤੁਹਾਨੂੰ ਡਿਸ਼, ਵਗੈਰਾ ਬਣਾ ਲੈਂਦੇ ਹੋ ਕੋਈ?
ਹਾਂਜੀ?
ਡਿਸ਼,,, ਵਗੈਰਾ ਬਣਾ ਲੈਂਦੇ
ਹਾਂ, ਬਣਾ ਤਾਂ ਲੈਂਦੀ ਹਾਂ, ਕੱਲ ਬੱਚਿਆਂ ਵਾਸਤੇ ਮੋਮੋਸ, ਬਣਾਏ ਸੀ।
ਅੱਛਾ?
ਅੱਜ, ਸਾਂਬਰ, ਇਡਲੀ, ਬਣਾਈ ਏ ਪੀਜ਼ਾ, ਵਗੈਰਾ ਬਣਾ ਹੀ ਲੈਂਨੀ ਆ।
ਅੱਛਾ ਅੱਛਾ
ਜਿਹੜੀ ਚੀਜ਼, ਬੱਚੇ ਕਹਿੰਦੇ ਨੇ, ਉਹੀ ਕਟਲਟ, ਵਗੈਰਾ
ਅੱਛਾ ਜੀ।
ਕੁਛ, ਬਣਾ ਹੀ ਲੈਂਨੇ ਹਾਂ।
ਚਲੋ ਵਧੀਆ ਆ, ਚੰਗੀ ਗੱਲ, ਹਾਂ ਬੱਚੇ ਘੱਟ ਹੀ ਖਾਂਦੇ ਨੇ
ਹਾਂ ਨਮਕੀਨ ਚੀਜ਼, ਕਰਾਰੀ ਚੀਜ਼, ਕਹਿਣਗੇ ਬਣਾ ਦੋ।
ਹਾਂਜੀ ਹਾਂਜੀ।
ਕੱਲ, ਕਹਿ ਰਹੀ ਸੀ ਮੋਮਸ, ਬਣਾ ਦੋ ਫੇਰ ਮੋਮਸ ਬਣਾਂਏ, ਸ਼ਾਮੀ।
ਅੱਛਾ--ਅੱਛਾ।
ਜੀ, ਫੇਰ ਸਾਂਬਰ, ਇਡਲੀ, ਬਣਾਈ ਏ।
ਚਲੋ ਵਧੀਆ ਹੈ, ਚੰਗੀ ਗੱਲ ਹੈ, ਬੱਚਿਆਂ ਨੂੰ ਬਣਾ ਕੇ ਖਵਾਣਾ, ਵੀ ਚਾਹੀਦਾ।
ਬਜ਼ਾਰ, ਦਾ ਨਹੀਂ ਹੁਣ ਖਵਾਉਂਦੇ, ਨਾ ਘਰ ਹੀ ਬਣਾ ਕੇ।
ਅੱਜ--ਕੱਲ ਹੁਣ ਜਿਆਦਾ ਹੀ ਮਤਲਬ ਕੀ ਏਦਾਂ, ਹੀ ਹੋ ਗਿਆ ਵ ਬੱਚਿਆਂ, ਨੂੰ ਵੀ ਬਾਹਰ, ਦਾ ਖਵਾਣ ਨੀ ਦਿੰਦੀ। ਕਿਉਂ, ਬੱਚੇ ਬਿਮਾਰ ਹੋ ਜਾਂਦੇ ਨੇ, ਪਤਾ ਨੀ ਕਿਸ ਚੀਜ਼ ਦੇ ਤੇਲ
ਬਸ--ਬਸ ਓਹੀ ਤੇ ਹੁਣ ਤਾਂ ਹੀ ਕਰਕੇ ਮੈਂ ਵੀ ਹੁਣ
ਹਾਂਜੀ, ਹਾਂਜੀ ਹਾਂਜੀ ਮੈਂ ਵੀ ਏਦਾ ਕਰਨੀ ਆ ਚੋਮਿਨ, ਵਗੈਰਾ ਬਣਾ ਲਏ ਸਪਰਿੰਗ ਰੋਲ, ਬਣਾ ਲਿਆ। ਹਾਂਜੀ ਹਾਂਜੀ। ਮੈਂ, ਵੀ ਏਦਾਂ ਬਣਾ ਕੇ ਖਵਾਦੀ, ਹਾਂਜੀ। ਹੋਰ, ਗਏ ਨੀ ਕਿਤੇ, ਮਤਲਬ ਬਾਜ਼ਾਰ ਬਜ਼ੂਰ, ਨਹੀਂ ਜਾਂਦੇ ਸ਼ੋਪਿੰਗ, ਵਗੈਰਾ ਕਰਨ।
ਨਹੀਂ, ਸ਼ੋਪਿੰਗ ਜਾਂਦੇ ਹਾਂ, ਸੰਡੇ ਦੇ ਸੰਡੇ। ਹਾਂ, ਐਤਵਾਰ ਦੇ ਐਤਵਾਰ ਚਲੇ ਜਾਂਨੇ ਆ।
ਦਾ ਵਧੀਆ ਆ, ਜਾਣਾ ਚਾਹੀਦਾ। ਘੁੰਮਣ ਫਿਰਨ, ਵੀ ਜਾਣਾ ਚਾਹੀਦਾ ਬੰਦਾ, ਘਰ ਜੋਗਾ, ਬੰਦਾ ਘਰ ਹੀ ਬੈਠਾ ਰਹਿੰਦਾ। ਫਿਰ ਉਹ ਬੰਦਾ ਬੋਰ, ਵੀ ਆ ਜਾਂਦਾ।ਹਾਂਜੀ ਹਾਂਜੀ। ਹੋਰ ਵਧੀਆ?
ਬਸ, ਹਾਂਜੀ ਸਭ ਠੀਕ ਹੈ। ਬ, ਸ ਅਸੀਂ ਜਾਈਏ, ਫੇਿਰ ਬੱਚਿਆਂ ਨੂੰ ਵੀ ਲੈ ਜਾਂਨੇ ਹਾਂ ਨਾਲ।
ਹਾਂਜੀ।
ਹਾਂ
ਹੂੰ,
ਤੁਸ ਤੁਸੀਂ ਖਾ ਲਈ ਰੋਟੀ- ਰੂਟੀ।
ਬਸ ਤੁਹਾਨੂੰ ਕਹਿ ਰਹੀ ਵੀ ਖਾਂਨੇ ਆਂ, ਉਹ ਜਰਾ ਗਏ ਦੇ ਨੇ ਬਾਜ਼ਾਰ ਹਾਂਜੀ। ਜੀ ਤੇ ਉਹ ਆਣ ਤੇ ਫੇਰ ਖਾਵਾਂਗੇ ਰੋਟੀ।
ਫੇਰ ਵੀ ਆਰ ਦੇ ਢਾਈ ਤਿੰਨ ਵੱਜ ਜਾਂ ਤਿੰਨ ਵੱਜ
ਹਾਂਜੀ- ਹਾਂਜੀ -ਹਾਂਜੀ ਉਹ ਤੇ ਬਸ ਛੁੱ ਛੁੱਟੀਆਂ ਐ ਨਾ ਬਸ ਉਹ ਮਰਜ਼ੀ ਦੇ ਮਾਲਕ ਏ ਬੱਚੇ।
ਉੱਠਦੇ ਹੀ ਆਰਾਮ ਨਾਲ ਨੇ, ਫਿਰ ਨਾਸ਼ਤਾ ਵੀ ਆਰਾਮ ਨਾਲ ਹੋਇਆ ਹਾਂ। ਸਕੂਲ ਚਲੇ ਜਾਣਗੇ, ਫੇਰ ਰੂਟੀਨ ਬਣ ਬਣੀ। ਜਾਂਦੀ ਐ ਬੱਚਿਆਂ ਦੀ।
ਹੋਰ ਕੋਈ ਕੀ ਕਹਿੰਦੇ ਨੇ ਸੂਟ ਵਗੈਰਾ ਸੀਅ ਲੈਂਦੇ ਹੋ।
ਨਹੀਂ -ਨਹੀਂ ਸੂਟ ਨਹੀਂ ਸੀਅ ਸਕਦੀ ਮੈਂ, ਬਾਹਰੋਂ ਹੀ ਸਿਵਾਨੇ ਆਂ।
ਠੀਕ ਐ, ਵਧੀਆ ਐ। ਅਸੀਂ ਤੇ ਕਰ ਲਈ ਦਾ ਸੂਟ ਵਗੈਰਾ ਸੀਅ ਲਈ ਦੀ ਐ, ਹਾਂਜੀ।
ਅੱਛਾ ਨਹੀਂ ਬਸ ਮੈਂ ਤੇ ਨਹੀਂ ਸੀਅ ਸਕਦੀ ਸੂਟ, ਮੈਂ ਬਾਹਰੋਂ ਹੀ ਸਿਵਾਂਣੀ ਆਂ।
ਚਲੋ ਨਾ ਇਹ ਵੀ ਐ, ਥੋੜਾ ਬਹੁਤਾ ਹੋਰ ਨੀ ਕੁਛ ਕਰਦੇ ਬਸ ਘਰ ਦਾ ਹੀ ਕਰਦੇ ਹੋ।
ਬਸ ਘਰ ਦਾ ਹੀ ਕਰਨੇ ਆ ਹੋਰ ਤਾਂ ਕੁਛ ਨੀ ਹੈ, ਘਰ ਦਾ ਕੰਮ ਕੋਈ ਹੋਰ ਬਾਹਰੋ ਘਰ ਦਾ ਕਰਨ ਵਾਲਾ ਕੋ ਕੋਈ ਕੰਮ ਨੀ ਹੈ ਨਾ, ਬਾਹਰ ਅਸੀਂ ਜਾ ਨੀ ਸਕਦੇ ਕਰਨ। ਬਾਹਰ ਦਾ ਨਹੀਂ ਕਰਨ ਦਿੰਦੇ ਕੰਮ। ਘਰੋਂ ਨਿਕਲਿਆ ਨੀ ਜਾਂਦਾਂ, ਬੱਚੇ ਛੋਟੇ ਨੇ ਹਜੇ। ਹਾਂ, ਬਸ ਤਾਂ ਕਰਕੇ
ਹੋਰ, ਬਸ ਵਧੀਆ। ਤੁਸੀਂ ਸੁਣਾਓ, ਤੁਸੀਂ ਆ ਜਾਣਾ ਲਗਾ ਜਾਣਾ ਚੱਕਰ।
ਕੋਈ ਨੀ ਆਵਾਂਗੇ। ਆਵਾਂਗੇ ਤੁਹਾਡੇ ਕੋਲ, ਘੁੰਮ ਫਿਰ ਹਾਂਜੀ -ਹਾਂਜੀ ਘੁੰਮ ਆਵਾਂ
ਹਾਂ, ਸਹੀ ਗੱਲ ਏ।
ਚਲੋ ਸਸ ਰੀ ਕਾਲ ਜੀ, ਹਾਂਜੀ- ਹਾਂਜੀ ਸਸ ਰੀ ਕਾਲ। ਚੰਗਾ,
ਚੰਗ